ਹੈਲੋ
ਹੈਲੋ ਸ਼ ਸ਼੍ਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਵਧੀਆ ਜੀ ਵਧੀਆ, ਤੁਸੀਂ ਦੱਸੋ ਠੀਕ ਓਂ?
ਹਾਂਜੀ ਵਧੀਆ ਜੀ, ਬੋਤ ਵਧੀਆ।
ਹੋਰ ਕੀ ਚੱਲਦਾ ਪਿਆ ਸੀ ਅੱਜ-ਕਲ।
ਬਸ ਅੱਜ-ਕਲ ਤੁਆਨੂੰ ਪਤਾ ਬੱਚਿਆਂ ਨੂੰ ਛੁੱਟੀਆਂ ਨੇ ਬੱਚੇ ਤੰਗ ਕਰਦੇ ਰੈਂਦ ਤੇ ਇਨ੍ਹਾਂ ਨੂੰ ਛੁੱਟੀਆਂ ਹੋ ਚੁੱਕੀਆਂ ਨੇ ਤੇ ਹੁਣ ਤਾਂ ਮੈਨੂੰ ਲੱਗਦਾ ਛੁੱਟੀਆਂ ਪੂਰੀਆਂ ਵੀ ਹੋ ਗਈਆਂ ਹੋਣ ਵਾਲੀਆਂ ਨੇ। ਇਨ੍ਹਾਂ ਲਈ ਤਾਂ ਇੱਕ ਤਰ੍ਹਾਂ ਦਾ ਮਨੋਰੰਜਨ ਐ, ਤਿਉਹਾਰ ਤਹੀ ਤਰ੍ਹਾਂ ਮਨਾ ਰਏ ਏ। ਤਾਂ ਇਨ੍ਹਾਂ ਦਾ ਏ ਆ ਕਿ ਬਾਅਦ ਚ ਫਿਰ ਪਾਸ ਜਾਵਾਂਗੇ ਸਕੂਲ ਜਾ ਕੇ।
ਹਾਂਜੀ ਏ ਤਾਂ ਹੈ ਈ ਐ ਨਾ ਦੇਖੋ, ਬੱਚਿਆਂ ਵਾਸਤੇ ਤਾਂ ਛੁੱਟ ਛੁੱਟੀਆਂ ਵੀ ਇੱਕ ਤਿਵਾਰ ਈ ਐ, ਇਨ੍ਹਾਂ ਲਈ ਤਾਂ ਮੋਜਾਂ ਲੱਗ ਜਾਂਦੀਆਂ ਨੇ।
ਸਹੀ ਗੱਲ ਐ, ਏ ਵੀ ਇ ਇਨ੍ਹਾਂ ਚੀਜ ਜਾ਼ ਨੂੰ ਵੀ ਬੜੀ ਖੁਸ਼ੀ ਤੇ ਉਸ ਉਤਸਾਅ ਨਾਲ ਮਨਾਂਦੇ ਨੇ ਕਿਉਂਕਿ ਰਾਮ ਨਾਲ ਏ ਟੈਮ ਆ ਦੇ ਖੇਡਾਂ ਖੇਡਦੇ ਨੇ, ਬੈਠੇ ਫੋ ਟੀ ਵੀ ਤੇ ਫਰੀ ਹੋ ਜਾਂਦੇ ਨੇ ਨਾ ਬਿਲ ਕੁਲ, ਜਦੋਂ ਕੋਈ ਨਾ ਪੜ੍ਹਾਈ ਕਰਨੀ ਐ ਨਾ, ਕੁਛ ਕਰਨਾ ਨਾ ਮੰਮੀ ਬਪ ਬ ਕੁਛ ਕੇ ਦੇ ਰਾਮ ਨਾਲ ਉੱਠਣਾ, ਰਾਮ ਨਾਲ ਸੋਣਾ।
ਹਾਂਜੀ ਹਾਂਜੀ ਉਵੀ ਐ, ਤਾਨੂੰ ਤਵਾਰ ਪਸੰਦ ਨੇ?
ਜੀ ਬੋਤ। ਜੀ ਤਿਉਆਰ ਤੋਂ ਬਿਨਾਂ ਤਾਂ ਆਪਣਾ ਕੈਂਦੇ ਆ ਦੇਸ਼ ਕੁਛ ਹੈ ਈ ਨੀ, ਤਿਉਆਰਾਂ ਦਾ ਭਰਿਆ ਦੇਸ਼ ਐ।
ਹਾਂਜੀ ਹਾਂਜੀ ਉਹ ਤਾਂ ਹੈ ਈ ਐ, ਦੇਖੋ ਤੋਆਰ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਕਿੰਨਾ ਈ ਚਾਅ ਚੜਦਾ ਜਿਦੋਂ ਤੋਆਰ ਆਂਦੇ ਨੇ। ਦੇਖੋਂ ਕਿੰਨੀਆਂ ਖੁਸ਼ੀਆਂ ਆ ਜਾਂਦੀਆਂ ਨੇ, ਆਪਾਂ ਕੁੱਝ ਦਿਨ ਪੈਲਾਂ ਈ ਤਿਆਰੀਆਂ ਕਰਨ ਲੱਗ ਜਾਂਨੇ ਆ ਤੋਆਰਾਂ ਦੀਆਂ।
ਸਹੀ ਗੱਲ ਐ, ਬਿਲਕੁਲ ਸਈ ਗੱਲ ਕਈ। ਤਾਨੂੰ ਪਤਾ ਐ ਤਾਡੀ ਜ਼ਿੰਦਗੀ ਚ ਸਭ ਤੋਂ ਜ਼ਿਆਦਾ ਇਹੀ ਖੁਸ਼ੀਆਂ ਤੇ ਤਿਉਹਾਰਾਂ ਆਂਦੇ ਆ, ਜਿਦੇਂ ਨਾਲ ਤਾਡੀ ਜ਼ਿੰਦਗੀ ਭਰੀ ਨਾ ਹਰ ਟੈਮ ਕੈਂਦੇ ਨਾ ਆਪਾਂ ਖੁਸ਼ੀ ਨਾਲ, ਉਤਸਾਅ ਨਾਲ ਮਨਾਂਨੇ ਆ। ਉਏਂ ਹੀ ਕੋਈ ਵੀ ਲੈ ਲਓ, ਆਪ ਅੱਜ-ਕਲ ਦੀਆਂ ਤਿਉਆਰਾਂ ਤੇ ਜਿਵੇਂ ਕੋਈ ਪਰੰਪਰਾ ਐ ਬਿਸ ਹੁਣ ਆਪਣੀ ਸੰਸਕ੍ਰਿਤੀ ਲੈ ਲੋ, ਕੁਛ ਵੀ ਲੈ ਲੋ, ਇਨ੍ਹਾਂ ਨੂੰ ਉਨਾਂ ਉਨ੍ਹਾਂ ਦੇ ਨਾਲ ਜੋੜਦੀ ਆ ਆਪਾਂ ਨੂੰ ਇੱਕ ਦੂਸਰੇ ਦੇ ਨਾਲ, ਜਿਦੋਂ ਆਪਾਂ ਇੱਕ ਦੂ ਜਿਦੇ ਨਾਲ ਜੁੜਦੇ ਆਂ ਤੇ ਆਪਣੇ ਵਿੱਚ ਇੱਕ ਅਲੱਗ ਈ ਖੁਸ਼ੀ ਹੁੰਦੀ ਐ, ਜਿਹੜੀ ਆ ਅਪਣਾ ਇੱਕ ਦੂਜੇ ਨਾਲ ਜ਼ਾਇਰ ਕਰਦੇ ਆਂ।
ਹਾਂਜੀ, ਹੋਰ ਦੇਖੋ ਜੀ ਮੈਂ ਤਾਂ ਹੁਣੇ ਈ ਬਾਜ਼ਾਰਾਂ ਚ ਗੇੜੇ ਮਾਰਨੇ ਸ਼ੁਰੂ ਕਰ ਤੇ ਨੇ ਦੇਖੋ, ਰੱਖੜੀ ਆਣ ਵਾਲੀ ਆ, ਰੱਖੜੀ ਦੇਖੋ ਭੈਣ-ਭਰਾ ਦਾ ਕਿੰਨਾ ਸੁੱਚਾ ਪਿਆਰ ਵਾਲਾ ਤਿਉਹਾਰ ਐ, ਕਿੰਨਾ ਚਾਅ ਚੜ੍ਹ ਤੇ ਭੈਣਾਂ ਨੂੰ ਕਿਸੇ ਭਰਾ ਦੇ ਰੱਖੜੀ ਬੰਨਣ ਜਾਣਾ ਐ। ਤੇ ਮੈਂ ਆਪਦੇ ਭਤੀਜੇ-ਭਤੀਜਿਆਂ ਨੂੰ ਬੰਨਣੀ ਹੁੰਦੀ ਐ, ਤੇ ਮੈਨੂੰ ਐਂ ਲੱਗਦਾ ਕਿੰਨਾ ਕ ਜਿਵੇਂ ਪੇਕੇ ਤਾਂ ਵੇਖੋ ਪੈਲਾਂ ਵੀ ਜਾਈਦਾ, ਪਰ ਜਦੋਂ ਤੋਂ ਰੱਖੜੀ ਵਾਲੇ ਦਿਨ ਆਪਦੇ ਘਰੇ ਪੇਕ ਕੇ ਜਾਈਦਾ ਤੇ ਐਂ ਲੱਗਦਾ ਕਿ ਪਤਾ ਨੀਂ ਸਾਰੇ ਮੇਰੀਆਂ ਈ ਉਡੀਕਾਂ ਕਰਦੇ ਪਏ ਸੀਗੇ।
ਸਈ ਗੱਲ ਐ, ਬਿਲਕੁਲ। ਹੁਣ ਤਿਉਆਰ ਆਂਦੇ ਆ, ਆਪਾਂ ਵੇਖਦੇ ਆ ਜੇ ਰੱਖੜੀ ਤੇ ਈ ਜਾਂਣੇ ਤੁਸੀਂ ਕੈਅ ਰੇ ਓ। ਆਪਾਂ ਨਵੇਂ ਕੱਪੜੇ ਪਾ ਕੇ ਜਾਂਨੇ ਆਂ। ਆਪਾਂ ਨੂੰ ਹਰ ਵਾਰੀ ਹੁੰਦਾ ਨਵਾਂ ਸੂਟ ਪਾ ਕੇ ਜਾਈਏ। ਆਪਦੇ ਭਰਾ ਘਰੇ ਵੀ ਜਾਈਏ। ਠੀਕ ਐ, ਸਾਰਿਆਂ ਨੇ ਸਭ ਭਰਜਾਈਆਂ ਵੀ ਹੁੰਦੀਆਂ ਨੇ, ਵੇਖਦੀਆਂ ਨੇ, ਕਿੰਨੇ ਸੋਹਣਾ ਲੱਗਦਾ ਬੰਦਾ। ਜਦੋਂ ਆਪਾਂ ਇਕੱਠੇ ਹੁੰਨੇ ਆ, ਸਾਰੇ ਮਤਲਬ ਕਹਿੰਨੇ ਆ, ਇੱਕ -ਦੂਜੇ ਨਾਲ ਮਿਲ ਕੇ ਕਿੰਨਾ ਵਧੀਆ ਲੱਗਦਾ। ਉਹ ਟੈਮ ਹੁੰਦਾ ਐ, ਜਦੋਂ ਕੋਈ ਤਿਉਹਾਰ ਆਦੇ ਆ ਨਾ, ਉਹ ਆਪਾਂ ਨੂੰ ਤਾਂ ਈ ਤਾਂ ਕਹਿੰਦੇ ਮਿਲ ਜੋੜਦੇ ਨੇ, ਜਦੋਂ ਇੱਕ-ਦੂਸਰੇ ਨਾਲ ਆਪਾਂ ਜੁੜਦੇ ਆ। ਤੇ ਆਪਾਂ ਕਿੰਨੇ ਵਧੀਆ ਲੱਗਦੇ, ਕਿੰਨੀ ਆਪਣੀ ਜਿਹੜੀ ਖੁਸ਼ੀ ਹੁੰਦੀ ਐ, ਆਪਣੇ ਮੂੰਹ ਤੇ ਉਹ ਕਿੰਨੀ ਵਧੀਆ ਲੱਗਦੀ ਐ।
ਬਸ ਉਹੀ ਐ ਜੀ, ਦੇਖੋਂ ਤਿੳਹਾਰ ਵਾਲੇ ਦਿਨ ਘਰੇ, ਕਿੰਨੀ ਰੱਖੜੀ ਵਾਲੇ ਦਿਨ ਜਦੋਂ ਵੱਡਾ ਪਰਿਵਾਰ ਹੁੰਦਾ ਐ ਤੇ ਇਕੱਠੇ ਬਹਿ ਕੇ ਖਾਈ ਦਾ, ਰੱਖੜੀ ਬੰਨੀ ਦੀ ਐ। ਏਦਾਂ ਲੱਗਦਾ ਕਿ ਓ ਦਿਨ ਸਾਡੇ ਭਰਾ ਵਰਗਾ ਤੇ ਕਿਸੇ ਦਾ ਭਰਾ ਈ ਨੀ ਹੈਗਾ ਗਾ। ਮੋਹ ਆਦਾ, ਮੋਹ ਆਦਾ ਉਸ ਦਿਨ ਆਪਦੇ ਭਰਾਵਾਂ ਦਾ, ਫੇਰ ਅੱਗੇ ਚਲੋਂ ਜੀ ਵੇਖੋ ਤੋਂ ਆਦੇ ਬਾਅਦ ਥੋੜ੍ਹਾ ਜਾ ਮੌਸਮ ਚੇਂਜ ਹੋਜੇਗਾ। ਤੇ ਅਕਤੂਬਰ ਨਵੰਬਰ ਦੇ ਵਿੱਚ ਦੀਵਾਲੀ ਆ ਜਾਣੀ ਐ, ਤੇ ਦੇਖੋ ਜੀ ਦੀਵਾਲੀ ਦਾ ਕੀ ਕਹੀਏ ਦੀਵਾਲੀ ਦਾ ਨਾ ਹੁਣ ਤਾਂ।
ਸਹੀ ਗੱਲ ਐ, ਬਿਲਕੁਲ ਰੌਣਕਾਂ ਲੱਗਦੀਆਂ ਪੂਰੀਆਂ, ਪਹਿਲੇ ਈ ਬਾਜ਼ਾਰ ਸੱਜ ਜਾਂਦੇ ਨੇ। ਇੰਨਾ ਵਧੀਆ ਲੱਗਦਾ ਐ, ਜਦੋਂ ਬਾਜ਼ਾਰਾਂ ਚ ਜਾਂਨੇ ਆ, ਪਹਿਲਾਂ ਉਸ ਤੋਂ ਪਹਿਲਾਂ ਦੁਸਹਿਰਾ ਆਦਾ ਐ। ਦੀਵਾਲੀ ਤੋਂ ਪਹਿਲਾਂ ਦੁਸਹਿਰਾ ਮਨਾਉਂਦੇ ਐ, ਦੁਸਹਿਰੇ ਤੇ ਸਾਡੇ ਮੇਲੇ ਲੱਗਦੇ ਨੇ, ਬੱਚੇ ਮੇਲੇ ਦੇਖਣ ਜਾਂਦੇ ਨੇ, ਝੂਲੇ ਲੈਂਦੇ ਨੇ ਮਤਲਬ ਇੰਨਾ ਰੋਟੀ ਪਾਣੀ, ਰੋਟੀ ਆਦੀ ਖਾ ਕੇ ਆਂਦੇ ਆ, ਅਸੀਂ ਆਪਾਂ ਮਿਲ ਕੇ ਸਾਰੇ ਜਾਣੇ ਜਾਂਨੇ ਆ ਪਰਿਵਾਰ ਚ ਤੇ ਕਿੰਨਾ ਵਧੀਆ ਲੱਗਦਾ ਐ, ਤੇ ਫੇਰ ਉਸ ਤੋਂ ਬਾਦ ਦੀਵਾਲੀ ਸ਼ੁਰੂ ਹੋ ਜਾਂਦੀ ਐ।
ਦੁਸਹਿਰੇ ਤੇ ਵੀ ਜਵਾਕ ਘਰੋ ਆਪਦੇ ਪਾਪਾ ਨੂੰ ਕਹਿੰਦੇ ਨੇ ਸਾਨੂੰ ਵਿਖਾ ਕੇ ਲਿਆਓ। ਫਿਰ ਇਹਨਾਂ ਨੂੰ ਘਰੇ ਬਹਿ ਕੇ ਕਹਾਣੀ ਸੁਣਾਈ ਦੀ ਐ ਕਿ ਕੌਣ ਸੀ ਰਾਮਣ ਕੌਣ ਸੀ ਮੇਘਨਾਥ, ਕੌਣ ਸੀ ਕੁੰਭਕਰਣ, ਕਿਉਂਕਿ ਬੱਚਿਆਂ ਨੇ ਕੱਲੀਆ ਕਿਤਾਬਾਂ ਚ ਹੀ ਪੜ੍ਹਿਆ। ਉਹਨਾਂ ਨੇ ਪ੍ਰੈਕਟੀਕਲ ਦੇਖਿਆ ਨੀ ਗਾ ਕੁਛ, ਅਸੀਂ ਤਾਂ ਜੀ ਆਪਦੇ ਬ ਬੱਚਿਆਂ ਨੂੰ ਟੀਵੀ ਤੇ ਸਪੈਸ਼ਲ ਰਾਮਾਇਣ ਵੀ ਲਾ ਕੇ ਦੇਈ ਦੀ ਕਿ ਤੁਸੀਂ ਇਹਨੂੰ ਦੇਖੋ ਸਮਝੋ।
ਜੀ ਬਿਲਕੁਲ, ਬਿਲਕੁਲ ਮੈਂ ਤਾਂ ਆਪ ਖੁਦ ਬੱਚਿਆਂ ਨੂੰ ਦਿਖਾਨੀ ਆ। ਜਾਂ ਸ਼੍ਰੀ ਕ੍ਰਿਸ਼ਨਾ ਆਂਦਾ ਸੀ, ਜਾਂ ਰਾਮਾਇਣ ਆਂਦੀ ਸੀ, ਆ ਮਹਾਭਾਰਤ ਹੁੰਦਾ ਸੀ। ਅਸੀਂ ਵੇਖਦੇ ਹੁੰਦੇ ਸੀ, ਸਾਡੇ ਉਸ ਟਾਈਮ ਤੇ ਸਾਨੂੰ ਅੱਜ ਸਾਰਾ ਕੁਝ ਯਾਦ ਐ। ਤੁਹਾਨੂੰ ਤਾਂ ਪਤਾ ਈ ਨੀ, ਤੁਸੀਂ ਸਿਰਫ਼ ਲਿਖ, ਤੁਸੀਂ ਤਾਂ ਲਿਖ, ਤੁਸੀਂ ਲਿਖਤੀ ਲਿਖ ਰਹੇ ਔ ਸਿਰਫ। ਸਾਨੂ ਆਪ ਨੀ ਪਤਾ ਪੂਰੀ ਚੀਜ਼ ਨੂੰ ਜਦ ਤੱਕ ਤੁਸੀਂ ਪੜ੍ਹੋਗੇ ਨੀ, ਦੇਖੋਗੇ ਨੀ ਤੁਹਾਨੂੰ ਨਈ ਪਤਾ ਚਲੇਗਾ। ਉਹੀ ਚੀਜ਼ ਐ, ਹੁਣ ਉਦੋਂ ਚੀਜ਼ਾਂ ਵਧੀਆ ਲੱਗਦੀਆਂ ਬਹੁਤ ਚੀਜ਼ਾਂ, ਜਿਹੜੇ ਤਿਉਹਾਰ ਆਂਦੇ ਆ, ਸਾਨੂੰ ਇੱਕ ਇਸ ਤਰ੍ਹਾਂ ਦੀ ਖੁਸ਼ੀ ਰਹਦੀ ਤੁਹਾਨੂੰ ਪਤਾ ਐ, ਦੁਸਹਿਰੇ ਦੇ ਸਭ ਤੋਂ ਮਸ਼ਹੂਰ ਕੀ ਹੁੰਦਾ ਸੀ। ਗਨੇਰੀ, ਗਨੇਰੀ ਸਭ ਤੋਂ ਜਿਆਦਾ ਗਨੇਰੀਆਂ, ਗਨੇ ਦੀਆਂ ਗਨੇਰੀਆਂ, ਜੀ ਬਿਲਕੁਲ ਉਵੇ ਹੁਣ ਆਂਦਾ ਦੀਵਾਲੀ ਆਂਦੀ ਐ, ਹ ਸਹੀ ਗੱਲ ਜਲੇਬੀ ਲੈਂਦੇ ਮਿੱਠਾ ਲਿਆਣ ਵਾਸ, ਮਿੱਠਾ ਮੂੰਹ ਕਰਨ ਵਾਸਤੇ ਬਿਲਕੁਲ ਤੇ ਉਵੇਂ ਈ ਦੀਵਾਲੀ ਆਂਦੀ ਐ, ਦੀਵਾਲੀਆਂ ਤੇ ਆਪ ਆਪਾਂ ਇੱਕ ਦੂਜੇ ਦੇ ਘਰੇ ਜਾਂਨੇ ਆ, ਮਿਠਾਈ ਲੈ ਕੇ ਡੱਬੇ ਲੈ ਕੇ ਜਾਂਨੇ ਆ, ਕੋਈ, ਕੋਈ ਕੁਝ ਘਰ ਦੀ ਕਰੋਕਰੀ ਲੈ ਜਾਂਦਾ ਐ। ਮਤਲਬ ਇੱਕ ਦੂਸਰੇ ਦੇ ਘਰੇ ਇੱਕ, ਇੱਕ ਮੇਲ- ਜੋਲ ਬਣਾਂਦਾ ਆਪਾਂ ਨੂੰ ਕਹਿੰਦੇ ਆ। ਜਿਹਦੇ ਨਾਲ ਭਾਈਚਾਰਾ ਵੱਧਦਾ ਐ, ਏਕਤਾ ਵੱਧਦੀ ਐ। ਇਹ ਚੀਜ਼ਾਂ ਦਾ ਆਪਸ ਜਦੋਂ ਪਿਆਰ ਚ ਤਿਉਹਾਰ ਮਿਲਦੇ ਨੇ ਹਾਂਜੀ, ਬਿਲਕੁਲ
ਬਿਲਕੁਲ ਐਵੇ ਨ ਜੀ ਦੇਖ ਦੇਖੋ, ਕੋਈ ਮਨ ਮੁਟਾਵ ਹੈ ਆਪਣੇ ਅੰਦਰ, ਆਪਾਂ ਤਿਉਹਾਰ ਵਾਲੇ ਦਿਨ, ਕਿਸੇ ਦੇ ਕਰੇ ਚਲ ਜੀਏ ਨਾ ਸਾਰਾ ਮਨ ਮਟਾਵ ਵੀ ਦੂਰ ਹੋ ਜਾਂਦਾ, ਕਿਉਂਕਿ ਅਗਲਾ ਕਹਿੰਦਾ, ਅਗਲ ਮੇਰੇ ਘਰੇ ਆਇਆ ਕੋਈ ਪਿਆਰ ਨਾਲ, ਦੇਖੋ ਜੀ, ਤਵਾਰ ਮਨ ਮਟਾਵ ਵੀ ਦੂਰ ਕਰਦੇ ਨੇ
ਸਹੀ ਗੱਲ ਹੈ ਹੁਣ ਦੇਖੋ, ਪੰਜਾਬੀਆਂ ਦਾ ਤਿਉਹਾਰ ਇੱਕ ਸਭ ਤੋਂ ਵੱਡੀ ਲੋਹੜੀ। ਜਿਹੜੀ ਲੋਹੜੀ ਮਨਾਈ ਜਾਂਦੀ ਹੈ ਜਦੋਂ ਲੋਹੜੀ ਆਉਂਦੀ ਹੈ, ਵਿਸਾਖੀ ਆ ਜਾਂਦੀ ਹੈ, ਗੁਰਪੁਰਬ ਆ ਜਾਂਦਾ ਤੇ ਕਿੰਨੇ, ਸ਼ੌਕ ਨਾਲ ਆਪਾਂ ਮਨਾਦੇ ਹਾਂ ਕਿੰਨੇ ਉਤਸ਼ਾਹ ਨਾਲ, ਜਦੋਂ ਅਪਾ ਆਪਾਂ ਨੂੰ, ਆਪਾਂ ਬਾਗੋ- ਬਾਗ ਹੋ ਜਾਂਦੇ ਹਾਂ ਕਿ ਬਈ ਹਾਂ ਸਾਡੇ ਘਰ, ਸਾਡੇ ਅੱਜ ਅਸੀਂ ਇਹਦੇ ਤੇ ਜਾਵਾਂਗੇ, ਲੋਹੜੀ ਤੇ ਜਾਵਾਂਗੇ, ਪਰ ਇੱਥੇ ਜਦੋਂ ਲੋਹੜੀ ਤੇ ਕੋਈ ਕਿਸੇ ਘਰੇ ਬੱਚਾ ਹੁੰਦਾ, ਤੇ ਉਦੋਂ ਲੋਹੜੀ ਹੁੰਦੀ ਮਨਾਈ ਜਾਂਦੀ ਹੈ ਕਿੰਨੀ ਵਧੀਆ ਤਰੀਕੇ ਨਾਲ, ਲੋਹੜੀ ਮਨਾਉਂਦੇ ਨੇ ਸਾਰੇ ਜਾਣੇ ਮਿਲ ਕੇ
ਭੂਆ ਨੂੰ ਤਾਂ, ਵੱਖਰੇ ਚਾਅ ਹੁੰਦੇ ਨੇ ਪਿਛਲੀ ਵਾਰ ਮੇਰੇ ਭਰਾ ਕਰੇ ਮੁੰਡਾ ਹੋਇਆ ਜੀ, ਮੈਂ ਲੋਹੜੀ ਵੰਡੀ ਅਸੀਂ ਤਾਂ ਸਾਰਾ ਫਿਰ, ਜਿਵੇਂ ਪੰਜਾਬ 'ਚ ਪਹਿਲਾਂ ਕਰਦੇ ਸੀ, ਜਿਵੇਂ ਆਪਣੇ ਤੇ ਪੁਰਾਣੇ ਲੋਕ ਕਰਦੇ ਸੀ, ਅਸੀਂ ਪਰਾਤਾਂ ਚੱਕ-ਚੱਕ ਸਿਰ ਤੇ ਸਾਰੇ ਆਂਢ ਗੁਆਂਢ, ਲੋਹੜੀਆਂ ਵੰਡੀਆਂ ਨਾਲੇ ਗਿੱਧੇ ਪਾਏ, ਅਸੀਂ ਰਾਤ ਨੂੰ ਲੋਹੜੀ ਬਾਲੀ, ਸ਼ਗਨ ਮਨਾਈ, ਏਦਾਂ ਲੱਗਦਾ ਸੀ ਕਿ ਜਿਵੇਂ ਨਾ ਘਰੇ ਬਹੁਤ ਹੀ ਵੱ ਰੌਣਕ ਹੋਵੇ, ਕਿਉਂਕਿ ਦੇਖੋ ਜੀ ਭੂਆਂ ਦਾ ਪਿਆਰ ਹੀ, ਭਤੀਜਿਆਂ ਨਾਲ ਹੁੰਦਾ, ਭਤੀਜੀ ਨਾਲ ਹੁੰਦਾ ਹੈ, ਤੇ ਉਹਦੀ ਲੋਹੜੀ ਵੰਡਣ ਦਾ ਚਾਅ ਤਾਂ, ਬਹੁਤ ਹੀ ਵੱਖਰਾ ਹੁੰਦਾ ਹੈ।
ਬਿਲਕੁੱਲ ਜੀ, ਲੱਡੂ ਵੰਡੇ ਜਾਂਦੇ ਨੇ ਜੀ ਬਿਲਕੁੱਲ, ਉਸ ਦਿਨ। ਕਿੰਨੇ ਸ਼ੌਕ ਨਾਲ ਆਪਣੇ ਸ਼ਹ, ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਹੀ ਲੋਕੀ ਲੱਡੂ ਵੰਡਦੇ ਨੇ, ਇੱਕ ਦੂਜਿਆਂ ਦੇ ਘਰੇ, ਆਵਦੇ ਰਿਸ਼ਤੇਦਾਰਾਂ ਦੇ ਘਰੇ ਆਪਦੇ ਆਲੇ-ਦੁਆਲੇ, ਆਸ ਪੜੋਸੀਆਂ ਦੇ ਘਰੇ, ਸਾਰਿਆਂ ਦੇ ਘਰੇ ਆਪਾਂ ਦੇ ਕੇ ਆਉਂਦੇ ਹਾਂ। ਇਹ ਆਪਾਂ ਨੂੰ ਇਹ ਤਿਉਹਾਰ, ਜਿਹੜੇ ਆਪਾਂ ਨੂੰ ਨਾ ਧਾਰਮਿਕ ਤਰ੍ਹਾਂ ਤੇ, ਇੱਕ ਤਰ੍ਹਾਂ ਦੇ ਚੀਜ਼ਾਂ ਨਾਲ ਜੋੜਦੇ। ਕਿ ਆਪਣਾ ਸੱਭਿਆਚਾਰ, ਆਪਣੇ ਸੱਭਿਆਚਾਰ ਕਿੱਦਾਂ ਦਾ ਸੀ, ਹਾਂ। ਇਹ ਆਪਾਂ ਨੂੰ ਦਿਖਾਉਂਦੇ ਹੈ। ਇਹਨਾਂ ਦੇ ਰੰਗਾਂ 'ਚ ਜਦੋਂ ਆਪਾਂ ਰੰਗਦੇ ਹਾਂ, ਤੇ ਆਪਾਂ ਵੀ ਰੰਗੀਲੇ ਹੋ ਜਾਂਦੇ। ਇਹਨਾਂ ਦੀ, ਖੁਸ਼ੀਆਂ ਦੇ ਨਾਲ ਮਿਲ ਕਿ ਜਦੋਂ ਇਹ ਆਪਣਾ, ਆਪਣਾ ਮਨ ਵੀ ਜ਼ਿੰਦਗੀ ਭਰ ਆਪਾਂ, ਖੁਸ਼ ਰਹਿੰਦੇ ਹਾਂ। ਤੇ ਆਪਾਂ ਨੂੰ ਇਹ, ਮਤਲੱਬ ਨਾਲੇ ਸਭ ਤੋਂ ਵੱਡੀ, ਵੱਡੀ ਗੱਲ ਸਭ ਨੂੰ ਸ਼ੌਕ ਹੁੰਦੇ ਹੈ, ਹਰ ਤਿਉਹਾਰ ਤੇ ਨਵੇਂ ਤੋਂ ਨਵਾਂ ਕੱਪੜਾ ਪਾਉਣਾ।
ਹੋਰ ਜੀ, ਬਾਜ਼ਾਰਾਂ 'ਚ ਗੇੜੇ ਲਾਣੇ, ਫਿਰ ਦੇਖੋ ਜੀ ਅਗਲਾ ਤਿਉਹਾਰ ਹੋਲੀ, ਹੋਲੀ ਤੋਂ ਬੱਚਿਆਂ ਦਾ ਮਨ ਪਸੰਦ ਤਿਉਹਾਰ ਹੈ, ਇਹਨਾਂ ਨੇ ਤਾਂ ਇੱਕ ਹਫਤਾ ਪਹਿਲਾਂ ਹੀ, ਘਰੇ ਜਾਨ ਖਾਣੀ ਸ਼ੁਰੂ ਕਰ ਦਿੰਦੇ ਆ ਚਲੋ ਬਾਜ਼ਾਰ, ਦਵਾ ਲਿਓ ਰੰਗ, ਚਲੋ ਬਾਜ਼ਾਰ, ਦਵਾ ਲਿਓ ਰੰਗ, ਤੇ ਦੇਖੋ ਜੀ ਫਿਰ ਫਿਰ ਇਹਨਾਂ ਨੇ ਹੋਲੀ ਵਾਲੇ ਦਿਨ, ਕਿੱਥੇ ਪਾਣੀ ਦੇ ਭਰ-ਭਰ ਬਾਲਟੀਆਂ ਟਿਕੀਟ ਮਾਰਨੇ ਤੇ ਦੇਖੋ ਜੀ, ਫਿਰ ਅੱਜ ਕੱਲ ਰੰਗ ਦੇਖੋ, ਕਿੰਨੇ ਤਰ੍ਹਾਂ ਦਾ ਰੰਗ ਆਉਣ ਲੱਗ ਗਿਆ।
ਸਹੀ ਗੱਲ ਹੈ, ਸਹੀ ਗੱਲ। ਪਰ ਨਹੀਂ, ਅੱਜ ਕੱਲ ਕੈਮੀਕਲ ਰੰਗ ਵੀ, ਅੱਜ ਕੱਲ ਕਹਿ ਲੋ ਕਿ, ਇਹ ਕਹਿ ਲੋ ਕਿ ਓਰੀਜਨਲ ਔਰਗੈਨ ਦੇ ਵੀ ਰੰਗ ਆ ਰਹੇ ਆ ਅੱਜ ਕੱਲ ਅੇਥੇ, ਕਿ ਮਤਲੱਬ ਖਰਾਬ ਹਰ ਪਰ ਹਰਬਲ ਦੇ ਹਾਂਜੀ ਬਿਲਕੁੱਲ, ਜਿਹੜੇ ਤੁਹਾਨੂੰ ਖਰਾਬ ਨਹੀਂ ਕਰਦੇ, ਤੁਹਾਡੇ ਸਰੀਰ-ਸਰੀਰ ਤੇ ਕੋਈ ਲੱਗਿਆ ਮਤਲੱਬ ਕੋਈ ਦੁੱਖ ਨੀ ਹੁੰਦਾ ਨਹੀਂ ਤਾਂ ਪਹਿਲਾਂ ਰੰਗ ਹੁੰਦੇ ਸੀ। ਕਿ ਬੰਦੇ ਕਈ ਉਤਰਦੇ ਵੀ ਨੀ ਸੀ ਕੱਪੜਿਆਂ ਤੋਂ ਕਈ ਕੁੱਛ ਅੱਜ ਕੱਲ ਬੋਤ ਸਾਨੂੰ ਤਾਂ ਬਹੁਤ ਵਧੀਆ ਰੰਗ ਆਣ ਲੱਗ ਗਏ ਨਾ ਕੋਈ ਇਨਫੈਕਸ਼ਨ ਹੁੰਦਾ। ਹੁਣ ਤਾਂ ਬੋਤ ਵਧੀਆ ਮਤਲਬ ਤਿਹਾਰ ਨਾ ਇਹ ਵਾਲਾ ਤਿਹਾਰ ਨਾ ਪਹਿਲਾਂ ਈ ਬੱਚੇ ਨਾ। ਤੁਸੀਂ ਮੰਨੋਂ ਸਾਡੇ ਮੇਰਾ ਬੇਟਾ ਕੀ ਕਰਦਾ ਸੀ। ਘਰੇ ਭਰ ਭਰ ਕੇ ਗੁਬਾਰੇ ਉਹਨੇ ਪਹਿਲਾਂ ਈ ਉੱਪਰੋਂ ਛੱਤ ਲੋਕਾਂ ਤੇ ਮਾਰਨੇ ਸ਼ੁਰੂ ਕਰਦੇ ਨੇ ਕਿੰਨਾ ਖੁਸ਼ ਹੁੰਦਾ ਸੀ। ਜਦੋਂ ਕਿਸੇ ਨੂੰ ਮਾਰਦਾ ਹੁੰਦਾ ਸੀ ਉਹ ਅੱਜ ਉਹ ਟੈਮ ਨਾ ਯਾਦ ਆਦਾ। ਆ ਸਾਡਾ ਅਸੀਂ ਵੀ ਖਾਧੇ ਹੋਏ ਐ ਬੋਤ ਖਾਦੇ
ਹਾਂਜੀ, ਹੋਲੀ ਦਾ ਦੇਖੋ ਭਾਬੀ ਦੇਵਰ ਦਾ ਤਿਉਹਾਰ ਐ, ਭਾਬੀ ਦੇਵਰ ਘਰੇ ਨਵੀਂ ਪ੍ਰ ਭਰਜਾਈ ਆਈ ਹੋਵੇ ਤੇ ਦੇਵਰ ਉਹਦੇ ਨਾਲ ਕਿਡਾ ਖੁਸ਼ ਹੋ ਕੇ ਹੋਲੀ ਖੇਡਦਾ। ਦੇਖੋ ਇੱਕ ਉਹ ਸਾਰਿਆਂ ਉੱਤੇ ਇੱਕ ਚੰਗਾ ਨਵਾਂ ਰੰਗ ਚੜਦਾ। ਲੋਕਾਂ ਨੇ ਢੋਲ ਵਜਾਣੇ ਕਿੱਥੇ ਪਾਰਟੀਜ਼ ਕਰਦੇ ਨੇ। ਦੇਖੋ ਫਿਰ ਲੋਕੀ ਭੰਗ ਵੀ ਰਗੜਦੇ ਨੇ ਓਦਣ
ਹਾਜੀ ਬਿਲਕੁੱਲ ਜੀ ਬਿਲਕੁੱਲ, ਇਹਦੇ ਨਾਲੋਂ ਇਹ ਤਿਹਾਰ ਐ ਨਾ ਜਿਹੜੇ ਇੰਨੇ ਵਧੀਆ ਲੱਗਦੇ ਆਪਣੇ ਆਪਣੇ ਕਹਿੰਦੇ ਆ ਨਾ ਆਪਾਂ ਅੰਦਰੋਂ ਜਿੱਥੋਂ ਖੁਸ਼ੀ ਮਿਲਦੀ ਐ। ਉਹ ਉਹ ਹਰ ਮੌਕੇ ਨੂੰ ਆਪਾਂ ਪੂਰਾ ਕਰਦੇ ਆ ਇਹਨੇ ਜਿਹੜੇ ਜਿੱਥੇ ਆਪਣੇ ਦੋਸਤ ਆਦੇ ਨੇ। ਕਈ ਹੁਣ ਵਿਆਹ ਤੋਂ ਬਾਦ ਕਿੰਨੇ ਟੈਮ ਬਾਅਦ ਮਿਲਦੇ ਆ ਆਪਾਂ ਜਦੋਂ ਕਿੰਨੇ ਖੁਸ਼ ਹੁੰਨੇ ਆਂ ਤੇ ਕਈ ਦੋਸਤਾਂ ਤੋਂ ਬਾਅਦ ਕਈ ਕਈ ਦੋਸਤ ਆਪਣੇ ਤਿਹਾਰਾਂ ਤੇ ਮਿਲ ਜਾਂਦੇ ਨੇ ਦੀਵਾਲੀ ਤੇ ਮਿਲ ਜਾਂਦੇ ਨੇ। ਕਿ ਆਪਾਂ ਨੂੰ ਕਈ ਕਿੰਨਾ ਵਧੀਆ ਲੱਗਦਾ ਆਪਾਂ ਕਿੰਨੇ ਖੁਸ਼ ਹੁੰਨੇ ਆ ਆਪਾਂ ਨੇ ਅੰਦਰ ਇੱਕ ਨਵਾਂ ਈ ਚਾਅ ਪੈਦਾ ਹੋ ਜਾਂਦਾ।
ਬਿਲਕੁੱਲ ਜੀ ਬਿਲਕੁੱਲ, ਹੋਲੀ ਤੋਂ ਬਾਅਦ ਦੇਖੋ ਜੀ ਵਿਸਾਖੀ ਆ ਜਾਂਦੀ ਐ ਅਪ੍ਰੈਲ ਚ ਵਿਸਾਖੀ ਦੇਖੋ ਜੀ ਕਿਸ ਕਿਸਾਨਾਂ ਲਈ ਕਿੱਡੀ ਖੁਸ਼ੀ ਐ ਕਣਕ ਦੀ ਵਾਢੀ ਹੋ ਜਾਂਦੀ ਐ ਕਿਸਾਨ ਇੱਕ ਤਰ੍ਹਾਂ ਦਾ ਆਪਦੇ ਕੰਮ ਤੋਂ ਥੋੜੇ ਟੈਮ ਲਈ ਫ੍ਰੀ ਹੋ ਜਾਂਦਾ ਬਜ਼ਾਰਾਂ ਦੇ ਵਿੱਚ ਧਨ ਆਣਾ ਸ਼ੁਰੂ ਹੋ ਜਾਂਦਾ ਰੌਣਕਾਂ ਲੱਗ ਜਾਂਦੀਆਂ ਨੇ। ਤੇ ਦੇਖੋ ਵਿਸਾਖੀ ਬਸੰਤ ਕਿੱਡੇ ਵਧੀਆ ਤਿਉਹਾਰ ਨੇ।
ਹਾਂਜੀ ਚਲੋ ਤੁਹਾਡੇ ਨਾਲ ਗੱਲ ਕਰ ਕੇ ਬੜਾ ਵਧੀਆ ਲੱਗਿਆ, ਫੇਰ ਮਿਲਦੇ ਆ ਸਤਿ ਸ੍ਰੀ ਅਕਾਲ ਜੀ।
ਕਾ